ਹੈਲੋ, ਹਾਂਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਠੀਕ ਔ।
ਚਲ ਘਰ ਦੱਸ
ਹਾਂਜੀ, ਹਾਂਜੀ ਸਭ ਵਧੀਆ। ਬਸ ਤੁਸੀਂ ਸੁਣਾਓ। ਬੱਚੇ ਠੀਕ ਏ ਤੁਹਾਡੇ। ਬੱਚੇ
ਹਾਂ, ਬਸ ਆਂਦਾ ਹੋਣਾ ਤੁਹਾਨੂੰ ਰੋਲਾ। ਬਾਹਰੋ ਬੱਚਿਆਂ ਦਾ ਹੀ ਰੋਲਾ।
ਹਾਂਜੀ। ਇਹ ਤੇ ਹੈ ਸਾਰੇ ਦੇ ਘਰ ਅੱਜ ਕੱਲ੍ਹ ਇਹੀ ਕੁਛ ਹੁੰਦਾ ਪਿਆ।
ਹਾਂ, ਬਸ ਬੜਾ ਰੋਲ ਏ। ਇੱਕ ਹਾਂ ਕੁਛ ਹੁਣ ਇਹਨਾਂ ਨੂੰ ਕੰਮ। ਕੁਛ ਛੁੱਟੀਆਂ ਪਾਈ ਦੀਆਂ ਛੁੱਟੀਆਂ ਦਾ ਕੰਮ ਵੇਖਿਆ ਤੁਸੀਂ ਇਹਨਾਂ
ਹਾਂਜੀ, ਹਾਂਜੀ। ਬਹੁਤ ਜ਼ਿਆਦਾ
ਹੋਰ ਇਹਨਾਂ ਨੂੰ ਥੋੜ੍ਹੀ ਮਿਲਿਆ ਸਾਨੂੰ ਮਿਲਿਆ ਕੰਮ।
ਹਾਂਜੀ ਬ ਅੱਛਾ, ਅੱਛਾ। ਹੋਰ ਸੁਣਾਓ। ਮਲ ਮੈਂ ਵੀ ਤੁਹਾਨੂੰ ਤਾਂ ਹੀ ਫੋਨ ਕਰਦੀ ਪੀ ਸੀ। ਤੇ ਉਹ ਪ੍ਰੋਜੈਕਟ ਦੇਖੇ ਤੁਸੀਂ ਬੱਚਿਆਂ ਦੇ ਕਿਹੜਾ- ਕਿਹੜਾ ਪ੍ਰੋਜੈਕਟ ਦਾ ਕੰਮ ਆਇਆ ਹੈ।
ਹਾਂ, ਹਾਂ ਆਏ ਤੇ ਹੋਏ ਸੀ। ਇੱਕ ਨਾ ਉਹ ਬਣਾਨਾ ਹੈ ਅ ਮੈਂ ਜੀਕੇ ਦਾ ਕੱਲ ਬਣਾ ਰਹੀ ਸੀ। ਕੱਲ ਮੈਂ ਸੋਲਰ ਸਿਸਟਮ ਬਣਾਇਆ ਸੀ।
ਅੱਛਾ।
ਜੀਕੇ ਦਾ ਸੀ ਸੋਲਰ ਸਿਸਟਮ। ਹੁਣ ਸੋਸ਼ਲ ਦਾ ਕਰਨ ਲੱਗਿਆ ਉਹ ਨਾ ਮੋਨੂਮੈਂਟ ਗਏ ਜਾਂ ਹਿਸਟੋਰੀਕਲ ਪਲੇਸਿਸ ਹੋ ਗਈ ਅ ਐਵੇਂ ਦੀ ਚੀਜ਼ਾਂ ਲਗਾਣੀ। ਯਾਂ, ਮੈਪ- ਮੈਪ। ਉੱਤੇ ਵੋਕ ਕਰਨਾ ਏ। ਔਰ ਜਿਵੇਂ ਕਿੱਥੇ ਐਗਰੀ ਕਲਚਰ ਸਭ ਤੋਂ ਜ਼ਿਆਦਾ ਹੁੰਦਾ ਉਹ ਕਰਨਾ ਹੁਣ ਉਹੀ ਪ੍ਰੋਜੈਕਟ ਕਰਨ ਲੱਗੀ ਸੀ। ਮੈਂ ਕਿਹਾ ਚੱਲ ਪਹਿਲੇ ਤੁਹਾਨੂੰ ਵੀ ਪੁੱਛਲਾ। ਤੁਸੀਂ ਕਿਵੇਂ ਬਣਾਇਆ ਦੇ ਤੁਸੀਂ ਉਹ ਕਹਿ ਰਹੀ ਸੀ ਨਾ ਤੁਹਾਡੀ ਗੁੜੀਆਂ ਕਹਿ ਰਹੀ ਸੀ ਸੋਸ਼ਲ ਦਾ ਬਾਨਾ ਆ ਲਿਆ।
ਅੱਛਾ, ਅੱਛਾ। ਹਾਂ, ਮੈਂ ਵੀ ਤੁਹਾਨੂੰ ਇਹ ਕਹਿਣਾ ਹੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਕਿ ਤੁਸੀਂ ਕਿਵੇਂ ਬਣਾਏ ਨੇ? ਪ੍ਰੋਜੈਕਟ ਤੇ ਬਸ ਹੁਣ ਤੁਹਾਨੂੰ ਛੁੱਟੀਆਂ ਥੋੜੀ ਜਿਹੀ ਰਹਿ ਗਈਆਂ ਤੇ ਬਣਾਈਏ ਹੁਣ ਮੈਂ ਥੋੜਾ ਥੋੜਾ ਕੰਮ ਤੇ ਕੰਪਟਰਨ ਵਰਕ ਤੇ ਕਰ ਲਿਆਇਆ ਬੱਚਿਆਂ ਨੇ ਤੇ ਥੋੜਾ ਪ੍ਰੋਜੈਕਟ ਦਾ ਕੰਮ ਥੋੜਾ ਦਿੱਕਤ
ਹਾਂ ਤੇ ਮੈਂ ਕੀ ਕਹਿੰਦੇ ਆ ਮੈਂ ਤੇ ਬਸ ਉਹੀ ਦੱਸਾਂਗੀ ਅਹ ਜਿਵੇਂ ਕਿ ਸੋਲਰ ਸਿਸਟਮ ਸੋਲਰ ਸਿਸਟਮ ਚਹਿੰਦੇ ਸੀ ਮੈਂ ਡਰੋਪ ਕੇ ਬਣਾਉਣਾ ਸੀ ਤੇ ਮੈਂ ਉਹ ਜੋ ਥਿੰਨ ਸ਼ਾਰਟ ਪੇਪਰ ਥਿੰਨ ਸ਼ਾਰਟ ਪੇਪਰ ਆਉਂਦਾ ਨਾ ਥੋੜਾ ਹਾਰਡ ਦਾ ਚਾਰਟ ਪੇਪਰ ਆਉਂਦਾ ਹੈ
ਹਾਂਜੀ ਹਾਂਜੀ
ਉਹਦੇ ਉੱਤੇ ਨਾ ਪੂਰਾ ਉਹ ਸੋਲਰ ਸਿਸਟਮ ਡਰੋ ਕਰਕੇ ਮੈਂ ਉਹਦੇ ਅੰਦਰ ਨਾ ਵਾਟਰ ਬ੍ਰਸ਼ ਕਰੇ ਵਾਟਰ ਬਰਸ਼ ਅਤੇ ਅਸੀਂ
ਅੱਛਾ
ੜਾਂ ਹਾਂ ਬਬੂਲਾ ਪ ਵਧੀਆ ਹੋ ਗਿਆ ਹੈਲੋ? ਤੇ ਉਹ ਕੀ ਕਹਿੰਦੇ ਆ ਵਾਟਰ ਬਰਸ਼ ਪੇਂਟ ਹੁੰਦੇ ਨਾ ਨਾ ਉਹਤੇ ਤੇ ਉਹ ਬੜਾ ਅੱਛਾ ਲੁੱਕ
ਅੱਛਾ ਠੀਕ ਤੇ ਫਿਰ ਮੈਨੂੰ ਵੀ ਤੁ ਥੋੜ ਦੱਸ ਦਿਣਾ ਨਾ ਆਈਡੀਆ ਕੋਈ ਤੇ ਫਿਰ ਮੈਂ ਵੀ ਇਜੀ ਬਣਾ ਦਾਂਗੀ ਜਿਵੇਂ ਤੁਸੀਂ ਦੱਸਦੇ ਪਿਓ
ਹਾਂ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਕਰ ਲੈਣਾ ਫਿਰ ਮੈਂ ਤੁਹਾਨੂੰ
ਹਾਂਜੀ ਹਾਂਜੀ ਭਾਵੇਂ ਮੈਨੂੰ ਵੀਡੀਓ ਬਣਾ ਕੇ ਭੇਜ ਦੇਣਾ ਤੇ ਜਾਂ ਫਿਰ ਐਨ ਕ ਨਾ ਫੋਟੋ ਭੇਜ ਦੇਣਾ ਮੈਂ ਵੀ ਦੇਖ ਕੇ ਤੇ ਬਣਾਲਾਂਗੀ
ਹਾਂ ਹਾਂ ਮੈਂ ਨਾ ਤੁਹਾਨੂੰ ਫੋਟੋ ਹਾਂ ਮੈਂ ਬਸ ਤੁਹਾਨੂੰ ਫੋਟੋ ਭੇਜ ਦਾਂਗੀ।
ਹਾਂਜੀ ਹਾਂਜੀ।
ਤੁਸੀਂ ਵੀ ਮੈਨੂੰ ਜੜਾ ਸੋਸ਼ਲ ਦੀ ਭੇਜਦੇ ਨਾ ਹਾਂ ਹਾਂ ਸੋਸ਼ਲ ਦਾ ਮੈਂ ਸੋਸ਼ਲ ਦੀ ਨਾ ਫਾਈਲ ਬਣਨੀ ਹੈ।
ਅੱਛਾ ਅੱਛਾ।
ਹਾਂ। ਸੋਸ਼ਲ ਦੀ ਨਾ ਫਾਈਲ ਬਣਨੀ ਹੈ।
ਅੱਛਾ ਤੇ ਮੇਰੀ ਗੱਲ ਸੁਣ ਜੇ ਤੇ ਜਿਹੜਾ ਹਿੰਦੀ ਦਾ ਤੇ ਇਹਦਾ ਪੰਜਾਬੀ ਦਾ ਕੋਈ ਪ੍ਰੋਜੈਕਟ ਮਿਲਿਆ ਤੇ ਇਹਨਾਂ ਨੂੰ
ਹਿੰਦੀ ਹਿੰ ਹਿੰਦੀ ਦਾ ਮਿਲਿਆ ਸੀ ਮੈਂ ਹਿੰਦੀ ਦਾ ਹਜੇ ਵੇਖਿਆ ਨੀ ਹਜੇ ਨਾ ਮੈਂ ਜੀ ਕੇ ਦਾ ਕੰਪਲੀਟ ਕੀਤਾ ਤੇ ਉਹਦਾ ਇੰਗਲਿਸ਼ ਦੀ ਪ੍ਰੋਜੈਕਟ
ਅੱਛਾ-ਅੱਛਾ
ਹਾਂ ਤੇ ਹੁਣ ਮੈਂ ਵੇਖਾਂਗੀ ਉਹਦਾ ਦੂਜਾ ਵੀ ਪਹਿਲੇ ਸੋਸ਼ਲ ਦਾ ਕਰ ਲਾ ਫੇਰ ਵੇਖਾਂਗੇ ਹਿੰਦੀ ਦਾ ਹਿੰਦੀ ਦਾ ਥੋੜ੍ਹਾ ਜਾ ਹੀ ਸੀ
ਅੱਛਾ ਤੇ ਉਹ ਮੈਂ ਪੰਜਾਬੀ ਦਾ ਤੇ ਹਿੰਦੀ ਦਾ ਵੀ ਦੇਖ ਲਾਂਗੇ ਨਾ ਫੇਰ ਉਹ ਵੀ ਤੇ ਬਣਾ ਕੇ ਭੇਜ
ਹਾਂ, ਤੇ ਹਾਂ ਬਣਾ ਕੇ ਦੇਖ ਲਾਂਗੇ ਤੇ ਮੈਂ ਕਹਿ ਰਹੀ ਸੀ ਇਹ ਥੋੜੀ ਜਿਹੀ ਮੈਨੂੰ ਨਾ ਉਹ ਵਾਲੀ ਤੁਸੀਂ ਮੈਨੂੰ ਸ਼ੀਟਸ ਲਾ ਕੇ ਦਿੱਤੀਆਂ ਸੀ ਨਾ, ਉਹ ਵਾਲੀ ਅਹ ਥੋੜੀ ਜੋ ਕਲਰਫੁਲ ਸ਼ੀਟ ਸੀ ਕਰਾਫਟ ਪੇਪਰ ਵਾਲੀ ਸ਼ੀਟਸ ਜੋ ਏ ਫੋਰ ਸਾਈਜ਼ ਦੀ ਲੈ ਕੇ ਦੀਦੇ ਤੇ ਮੈਨੂੰ ਥੋੜਾ ਸਮਾਨ ਹੋਰ ਚ ਲੈ ਕੇ ਆਣਾ ਪ੍ਰੋਜੈਕਟ ਦਾ ਤੁਸੀਂ ਮੇਰੇ ਨਾਲ ਚੱਲਣਾ ਜ਼ਰਾ ਉੱਥੇ ਹੀ
ਆਣਾ ਤੇ ਫੇਰ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗੀ ਮੈਂ ਵੀ ਆਪਣੇ ਬੱਚਿਆਂ ਦਾ ਲੈ ਕੇ ਆਉਣਾ ਸਮਾਨ, ਤੁਹਾਨੂੰ ਪਤਾ ਹੀ ਹੋਏਗਾ ਕੋਈ ਹੈਗੀ ਦੁਕਾਨ ਕੋਲ ਜੇ ਕੋਈ ਮਤਲਬ ਸਹੀ ਸਮਾਨ ਮਿਲ ਜਾਏ ਥੋੜਾ ਸਹੀ ਰੇਟ ਤੇ ਮਿਲ ਜਾਏ
ਚੱਲਾਂਗੇ ਜਿੱਥੇ ਅਸੀਂ ਪਹਿਲੇ ਨੀ ਲੈ ਕੇ ਆਏ ਸੀ ਹੋਲਸੇਲ ਦੀ ਮੈਂ ਤੁਹਾਨੂੰ ਦੁਕਾਨ ਖਾਈ ਸੀ
ਅੱਛਾ
ਉੱਥੋਂ ਹੀ ਲੈਣ ਚੱਲਾਂ ਉੱਥੋਂ ਹੀ ਲੈਣ ਚੱਲਾਂਗੇ ਨਾਲੇ ਹਜੇ ਤੇ ਇਹ ਦੁਪਹਿਰ ਹੋਈ ਜ ਧੁੱਪ ਬੜੀ ਤੇ ਸ਼ਾਮ ਨੂੰ ਚੱਲਾਂਗੇ ਕਿਸੇ ਕੱਲ ਚ ਕੱਲ ਪਰਸੋਂ ਚੱਲਾਂਗੇ ਸ਼ਾਮ ਦੇ ਟਾਈਮ
ਹਾਂ ਉਹੀ ਨਾ ਤੁਸੀਂ ਮਤਲਬ ਕਿ ਰੇਟ ਦੇਖ ਨਾ ਜਿਵੇਂ ਸਹੀ ਹੁੰਦਾ ਤੁਹਾਨੂੰ ਪਤਾ ਅੱਜ ਕੱਲ ਸਮਾਨ ਬਹੁਤ ਮਹਿੰਗਾ ਆਉਂਦਾ ਹੈਏ ਇਹਨਾਂ ਤੇ ਪ੍ਰੋਜੈਕਟ ਤੇ ਪੈਸੇ ਲੱਗ ਜਾਂਦੇ ਹੈ
ਹਾਂ-ਹਾਂ ਨਹੀਂ-ਨਹੀਂ ਉੱਥੇ ਹੂਲਸਲੇ ਚ ਮੈਂ ਤੁਹਾਨੂੰ ਉਦੋਂ ਵ ਖਾਈ ਸੀ ਕਿਵੇਂ ਮਤਲਬ ਸ਼ੀਟਾਂ ਦਾ ਪੈਕੇਟ ਜੋ ਬਾਹਰ ਇੰਨੇ ਮਹਿੰਗੇ ਮਹਿੰਗੇ ਦਿੰਦੇ ਆ ਉਹ ਅੱਧੇ ਰੇਟ ਦਾ ਹੀ ਈ ਸੀ ਉੱਥੇ
ਅੱਛਾ ਅੱਛਾ। ਹਾਂ ਫਿਰ ਮੈਂ ਤੁਹਾਡੇ ਨਾਲ ਹੀ ਚੱਲਾਂਗੀ। ਤੁਸੀਂ ਦੱਸ ਦੇਣਾ ਕਦੋਂ ਸਮੇਂ ਹੋਏਗਾ ਤੁਹਾਡੇ ਕੋਲ
ਹਾਂ ਹਾਂ ਨਹੀਂ ਨਾ ਕੋਈ ਨੀ ਸਮਾਨ ਤੇ ਲੈ ਕੇ ਕਿ ਆਨਾ ਤੁਸੀਂ ਵੀ ਦੱਸਦੇ ਨਾ ਵੈਸੇ ਮੈਂ ਤੇ ਕਹਿਣੀ ਹਾਂ ਜਲਦੀ ਲੈਵਾਂਗੇ ਕਿ ਫਟਾਫਟ ਇਹਨਾਂ ਦਾ ਕੰਮ ਮੁਕਾਈਏ ਹਾਂ ਇਹ ਮੁੱਕ ਜਾਏਗਾ ਫੇਰ ਥੋੜ੍ਹੀ ਟੈਂਨਸ਼ਨ ਮੁੱਕੇਗੀ।
ਹਾਂ ਉਹ ਤੇ ਹੈ ਨਾ ਦੇਖੋ ਕੰਮ ਤੇ ਬੱਚਿਆਂ ਨੂੰ ਵੀ ਜਿਆਦਾ ਪਰ ਟੈਸ਼ਨ ਤੇ ਸਾਡੀ ਹੈ ਨਾ ਕਿ ਅਸੀਂ ਕਿਵੇਂ ਖਤਮ ਕਰਾਣੇ ਇਹ ਨੂੰ ਇਹਨਾਂ ਦਾ ਤੇ ਕੁਛ ਨੀ ਹੈਗਾ ਬੱਚਿਆਂ ਦਾ ਕੰਮ ਬਹੁਤ ਦਿੰਦੇ ਨੇ ਛੋਟੀਆਂ ਦਾ ਨਾ। ਪਰ ਦੇਖਦੇ ਆ ਹੁਣ ਕੀ ਕਰਨਾ। ਹਾਂਜੀ ਹੈਲੋ ਏ ਕੋਲ ਕੱਟ ਕਿਉ ਜਾਂਦੀ ਹੈ ਵਿੱਚ